ਹੈਲੋ
ਹਾਂਜੀ ਸਾਸ ਸ੍ਰੀ ਕਾਲ ਜੀ।
ਸਾ ਸ੍ਰੀ ਕਾਲ ਜੀ।
ਹੋਰ, ਕੀ ਹਾਲ ਚਾਲ ਹੈ?
ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ।
ਹਾਂਜੀ ਵਧੀਆ
ਹੋਰ, ਕੀ ਕਰ ਰਹੇ ਸੀ?
ਬਸ, ਬੱਚਿਆਂ ਨੂੰ ਲੈ ਕੇ ਬੈਠੇ ਸੀ।
ਅੱਛਾ ਬੈਠੇ ਸੀ, ਠੀਕ ਹੈ-ਠੀਕ ਹੈ। ਹੋਰ ਡਿਨਰ ਵਗੈਰਾ ਕਰ ਲਿਆ
ਹਾਂਜੀ।
ਮੈ ਕੇਹਾ ਰੋਟੀ ਖਾ ਲਈ ਐ
ਹਾਂਜੀ -ਹਾਂਜੀ ਖਾ ਲੀ, ਤੁਸੀਂ ਦੱਸੋ
ਅੱਛਾ- ਅੱਛਾ! ਬਸ ਹਜੇ ਨੀਂ, ਥੋੜੀ ਦੇਰ ਤੱਕ ਖਾਵਾਂਗੇ ਗਿਆਰਾਂ ਕੋ ਵਜੇ ਨਾਲ
ਠੀਕ ਹੈ, ਲੇਟ ਖਾਂਦੇ ਹੋਂਗੇ ਤੁਸੀਂ ਰੋਟੀ
ਹਾਂਜੀ -ਹਾਂਜੀ, ਗਿਆਰਾਂ ਵਜੇ ਦੇ ਆਸ-ਪਾਸ
ਅੱਛਾ ਜੀ! ਠੀਕ
ਹੋਰ ਕੀ ਕਰਦੇ ਹੋ, ਹਾਊਸ ਵਾਈਫ ਜਾਂ ਜੋਬ ਵਗੈਰਾ ਕਰਦੇ ਹੋ
ਨਹੀਂ ਜੀ ਮੈਂ ਹਾਊਸ ਵਾਈਫ ਹਾਂ
ਜੋਬ ਵਗੈਰਾ ਨਹੀਂ ਕਰਦੇ
ਨਹੀਂ ਜੋਬ ਨਹੀਂ ਕਰਦੀ ਹਮ, ਹਾਂਜੀ। ਹਾਂਜੀ, ਤੁਸੀਂ ਕੀ ਕਰਦੋ? ਆਪਣਾ ਬਿਜ਼ਨਸ ਕੇ
ਹਾਂਜੀ ਬਿਜ, ਬਿਜ ਬਿਜ਼ਨਸ ਆਪਣਾ ਵਧੀਆ ਬਸ ਹਾਂਜੀ-ਹਾਂਜੀ, ਤੁਹਾਡੇ ਹਿਸਾਬ ਨਾਲ ਜੋਬ ਸਹੀ ਆ ਹੈਲੋ।
ਹਾਂਜੀ।
ਹਾਂਜੀ।
ਬਿਜ਼ਨਸ ਕੀ ਕਰਦੇ ਹੋ ਤੁਸੀਂ?
ਟਰਾਂਸਪੋਰਟ ਦਾ ਕੰਮ ਹੈ ਜੀ ਆਪਣਾ
ਠੀਕ ਹੈ -ਠੀਕ ਹੈ ਜੀ, ਹੋਰ ਕੰਮ ਕਿਸ ਤਰ੍ਹਾਂ ਤੁਹਾਡਾ, ਟਰਾਂਸਪੋਰਟ ਦਾ ਵਧੀਆ
ਵਧੀਆ ਜੀ ਵਧੀਆ, ਠੀਕ ਹੈ ਨਾ ਆਪਣਾ ਪਹਿਲਾ ਬਿਜ਼ਨਸ ਠੀਕ ਹੈਗਾ, ਜੋਬ ਤਾਂ ਬਕਾਰ ਹੈ ਜੀ
ਹਮ ਵੋਤੋ ਹੈ ਹੀ ਹੈ ਜੀ
ਤੁਹਾਡੇ ਹਿਸਾਬ ਨਾਲ
ਨਹੀਂ ਠੀਕ ਹੈ ਬਿਜ਼ਨਸ ਵਧੀਆ, ਕੁਛ ਵੀ ਕੋਈ ਕੰਮ ਕਰਨਾ ਪੈ ਜੇ, ਕੋਈ ਕੁਛ ਵੀ ਹੈ, ਕੋਈ ਪ੍ਰੋਬਲਮ ਹੈ ਬੰਦਾ ਜਿਵੇਂ ਮਰਜ਼ੀ ਕਰ ਸਕਦੈ ਜੋਬ ਚ ਤਾਂ ਉਹੀ ਹੈ ਬਸ ਇੱਕ, ਲਿਮਟਿਡ ਮਿਲਨਾ ਹੈ ਜੋ ਮਿਲਨਾ ਸੈਲਰੀ
ਹਾਂ ਲਿਮਟਿਡ ਟਾਈਮ ਹੈ, ਲਿਮਟਿਡ ਸੈਲਰੀ ਹੈ
ਹਾਂਜੀ, ਟਾਈਮ ਵੀ ਨੀ ਹੈ
ਹਾਂਜੀ ਬਿਲਕੁਲ ਹਾਂਜੀ। ਆ ਹੁਣ ਜੋਬ ਦਾ ਹੈਗਾ ਨਾ, ਬੰਦੇ ਨੇ ਜਿਸ ਟਾਈਮ ਤੁਹਾਨੂੰ ਜੋਬ ਤੇ ਬੁਲਾ ਲਿਆ ਤੁਹਾਨੂੰ ਜਾਣਾ ਪਏਗਾ। ਉਹਦੀ ਮਰਜ਼ੀ ਨੂੰ ਤੁਸੀਂ ਛੁੱਟੀ ਕਰੋਗੇ ਠੀਕ ਹੈ ਨਾ, ਨਾ ਘਰਦਿਆਂ ਨੂੰ ਟੈਮ, ਨਾ ਕਿਸੇ ਪਾਸੇ ਜਾਣ ਦਾ ਟੈਮ ਹੁਣ ਆਪਣਾ ਬਿਜਨਸ ਹੈ ਬੰਦੇ ਚਾਹੇ ਛੋਟਾ ਹੈ, ਚਾਹੇ ਵੱਡਾ ਹੈ ਬੰਦਾ ਜਿਸ ਟੈਮ ਮਰਜ਼ੀ ਜਿੱਧਰ ਵੀ ਕੋਲ਼ ਕੋਈ ਜ਼ਰੂਰੀ ਕੰਮ ਆਂਦੈ, ਤੇ ਬੰਦਾ ਬਿਨਾਂ ਕਿਸੀ ਡਰ ਤੋ ਜਾ ਸਕਦੈ। ਹੁਨ ਮੰਨ ਲੋ ਜੋਬ ਕਰ ਰੇਓ ਤੇ ਪੈਲੇ ਮਾਲਕ ਦਾ ਡਰ ਰੈਂਦੈ, ਹਾਂ ਬਈ ਜਾਵਾਂਗਾ ਪੁਛਾਂਗਾ ਬਈ ਮਾਲਕ ਕਏਗਾ ਕਿੱਥੇ ਜਾਨੈ, ਕਿਓਂ ਜਾਨੈ ਸੌ ਸਵਾਲ ਕਰੇਗਾ, ਹੁਨ ਅਪਨਾ ਬਿਜ਼ਨਸ ਹੋਏ ਬੰਦਾ ਏਨਾ ਸੋਚਦਾ ਨੀ ਨਾ
ਓ ਤਾ ਹੈਈ ਐ ਜੀ, ਹਾਂ ਬਿਜ਼ਨਸ ਆਲਾ ਬੰਦਾ ਜਿਵੇਂ ਮਰਜ਼ੀ ਨਿ ਨਿਕਲ ਜਾਂਦੈ, ਐਟੇ ਟਾਈਮ ਈ ਚੱਲ ਜਾਂਦੈ ਤੇ ਦੁੱਖ ਸੁੱਖ ਕੁਛ ਵੀ ਐ। ਜੋਬ ਕਰਦਾ ਹੋਏ ਬੰਦਾ ਤਾਂ ਬੜੀ ਦਿੱਕਤ ਆਂਦੀ ਐ।
ਹਾਂਜੀ-ਹਾਂਜੀ।
ਹਾਂਜੀ।
ਜੋਬ ਇੱਚ ਕੀ ਮੰਨ ਲੋ ਮਾਲਕ ਦੀ ਗੱਲ ਵੀ ਸੁਨਨੀ ਪੈਂਦੀ ਐ, ਤੁਸੀ ਕਿੱਧਰ ਜਾਨੈ ਤੁਸੀ ਜਾ ਕੇ ਇੱਕ ਵਾਰੀ ਕਓਗੇ। ਸਰ ਮੈਨੂੰ ਇੰਨਾ ਕੰਮ ਹੈਗੈ, ਮੈਨੂੰ ਇੱਕ ਘੰਟੇ ਦੀ ਛੁੱਟੀ ਚਾਈਦੀ ਏ। ਠੀਕ ਐ ਜੀ, ਸਿਰ ਫੇਰ ਓ ਤੋਆਨੂੰ ਬੋਲੇਗਾ ਠੀਕ ਐ ਹੁਣ ਬਿਜਨਸ ਹੈਗੈ ਅਪਨਾ ਸਾਨੂੰ ਮੰਨ ਲੋ ਕੋਲ ਆ ਗੀ ਕੇ ਜਾਣੈ ਅਸੀ, ਦਸ ਮਿੰਟ ਦਾ ਕੰਮ ਹੈਗੈ। ਘੰਟੇ ਦਾ ਕੰਮ ਏ, ਅਸੀ ਕੀ ਕਰਨੈ ਆਪਨਾ ਕਿਸੇ ਟੈਮ ਵੀ ਜਾ ਆ ਸਕਦੇ ਆ
ਓ ਤਾ ਹੈ ਈ ਏ, ਓ ਆਪਨੇ ਕੰਮ ਵਰਗੀ ਕੋਈ ਰੀਸ ਨੀਂ ਹੈ ਜੀ। ਅਪਨਾ ਕਰਮ ਸਬ ਤੋਂ ਵਦੀਐ, ਸਬ ਤੋਂ ਵਦੀਆ ਅਪਨਾ ਕੰਮ ਐ। ਚਲੋ, ਜਿੰਨਾਂ ਕੋਲ ਨਈ ਐ ਓਨਾਂ ਨੂੰ ਜੋਬ ਕਰਨੀ ਜੋਬ ਵੀ ਜ਼ਰੂਰੀ ਐ।
ਜੋਬ ਵੀ ਜ਼ਰੂਰੀ ਐ, ਹੁਨ ਜਿੰਨਾਂ ਕੋਲ਼ ਨਈ ਐ, ਸਈ ਐ ਓਵੀ ਗੱਲ।
ਦੋਨੋਂ ਜਗਾ ਤੇ ਠੀਕ ਐ ਹੁਨ ਜੇੜੀ ਅੱਛੀ ਜੋਬ ਐ, ਓ ਸਬ ਤੋ ਬੈਸਟ ਐ ਗੌਰਮੇਂਟ ਜੋਬ ਹੋਗੀ। ਓਦੇ ਵਰਗੀ ਕੋਈ ਓ ਨੀ ਐ, ਹਾਂਜੀ। ਦੋਨੋਂ ਆਪਨੀ-ਆਪਨੀ ਜਗਾ ਤੇ ਠੀਕ ਕੇ ਜਿੰਨਾਂ ਦਾ ਕੋਈ ਬਿਜਨਸ ਨੀ ਐ, ਓਨਾਂ ਦੇ ਬੱਚੇਆਂ ਨੇ ਤਾਂ ਫੇਰ ਜੋਬ ਈ ਕਰਨੀ ਐ। ਜਿੰਨਾਂ ਕੋਲ ਕੁਛ ਨਈ ਹੈਗਾ, ਹੂੰ। ਹਾਂਜੀ
ਵੈਸੇ ਸਰਕਾਰੀ ਜੋਬ ਠੀਕ ਐ, ਜਦ ਮਰਜ਼ੀ ਜਾਓ, ਜਦ ਮਰਜ਼ੀ ਆਓ ਕੋਈ ਪੁੱਛਨ ਵਾਲਾ ਨੀ ਆਂਦਾ ਓਦੇ ਚ
ਨਈ ਪੁੱਛਨ ਵਾਲੇ ਤਾ ਓਦੇ ਚ ਵੀ ਐ, ਓ ਉਨਾਂ ਦੇ ਉੱਪਰ ਜੇੜੇ ਹੁੰਦੇ ਐ। ਓਨਾਂ ਉੱਤੇ ਓ ਦੇਖਦੇ ਐ, ਹਾਂਜੀ।
ਇਤਨਾ ਫ਼ਰਕ ਨੀ ਪੈਂਦਾ, ਜਿਤਨਾ ਪ੍ਰਾਈਵੇਟ ਜੋਬ ਚ ਪੈਂਦੈ।
ਪਰ ਏ ਐ ਕਿ ਅਪਨਾ ਲਾਈਫ ਟਾਈਮ ਸਿਕਿਓਰਟੀ ਹੋ ਜਾਂਦੀ ਐ ਜੀਦੋਂ ਬੰਦਾ ਆਪਨਾ ਅ ਟੈਨਸ਼ਨ ਲੱਗਦੀ ਹੈ ਜਿਦੋਂ ਫੇਰ ਕੋਈ ਦਿੱਕਤ ਨੀ ਐ, ਕੋਈ ਬ ਬਚੇਆਂ ਦੇ ਅੱਗੇ ਮੁਥਾਜੀ ਨੀ ਐ।
ਸਈ ਗੱਲ ਆ ਜੀ, ਬਿਲਕੁਲ ਤੁਆਡੀ।
ਹਾਂਜੀ।
ਹਾਂਜੀ, ਸਰਕਾਰੀ ਜੋਬ ਚ ਬੋਤ ਫੈਦੇ ਨੇ। ਪ੍ਰਾਈਵੇਟ ਇੱਚ ਤਾ ਕੁਛ ਨੀ ਹੈਗਾ। ਹਾਂਜੀ, ਟੈਮ ਜਾਦਾ ਦੇ ਲੈਨਗੇ।
ਅਪਨਾ, ਕਮਾ ਲੇ ਅੱਛੇ ਤਰੀਕੇ ਨਾਲ਼ ਕਮਾ ਲੇ। ਤੇ ਅਪਨੀ ਸੇਵਿੰਗ ਕਰ ਲੇ, ਤਾਂ ਪ੍ਰਾਈਵੇਟ ਜੋਬ ਦਾ ਫੈਦੈ ਨਈ ਤਾ ਗੌਰਮੈਂਟ ਜੋਬ ਈ ਅੱਛੀ ਐ।
ਸਈ ਗੱਲ ਆ ਜੀ। ਅੱਜ-ਕੱਲ ਮੰਗਾਈ ਇਤਨੀ ਐ ਕਿੱਥੇ ਜੋਬ ਵਗੈਰਾ ਚ ਬੰਦਾ ਗੁਜ਼ਾਰਾ ਕਰ ਪਾਂਦੈ। ਪ੍ਰਾਈਵੇਟ ਜੋਬ ਤਾਂ ਵੈਸੇ ਈ ਬੋਤ, ਹਾਂ ਜੋਬ ਹੈ ਵੀ ਨੀ, ਵਾਕਈ ਸਹੀ ਗੱਲ ਐ।
ਹੂੰ।
ਹਾਂਜੀ।
ਹੋਰ ਵੀ।
ਦੱਸੋ, ਤੁਹਾਡਾ ਬਿਜਨਸ ਹੈਲੋ, ਤੁਹਾਡਾ ਬਿਜਨਸ, ਓਕੇ ਆ, ਵਦੀਆ।
ਹਾਂਜੀ-ਹਾਂਜੀ, ਬਿਲਕੁਲ ਠੀਕ ਆ ਜੀ।
ਅੱਛਾ, ਕੇ ਗੱਡੀਆਂ ਕੇੜੀਆਂ ਟੈਕਸੀ ਵਗੈਰਾ ਪਾਈਆਂ ਹੋਈਆ ਤੁਸੀਂ?
ਨਾ- ਨਾ, ਛੋਟੇ ਹ ਹਾਥੀ, ਨਾ ਛੋਟੇ ਟੈਂਪ- ਛੋਟੇ ਟੈਂਪੂ ਨੀ ਹੁੰਦਾ ਛੋਟਾ।
ਹਾਂਜੀ-ਹਾਂਜੀ।
ਪਿਕਅਪ।
ਅੱਛਾ ਜੀ, ਪਿਕਅਪ ਦਾ ਕੰਮ, ਠੀ- ਠੀਕ ਐ ਜੀ ਠੀਕ ਐ। ਹੂੰ, ਕੰਮ ਛੋਟਾ ਹੋਏ, ਵੱਡਾ ਹੋਏ, ਕੰਮ।
ਹਾਂ, ਹਾਂਜੀ-ਹਾਂਜੀ। ਹੋਰ, ਕਿੱਦਾਂ ਦਾ ਰੇਆ ਅਜ ਦਾ ਦਿਨ? ਸੰਡੇ ਸੀ ਅੱਜ।
ਅੱਜ ਵਦੀਆ ਰੇਆ।
ਅੱਛਾ ਜੀ, ਘੁੰਮਣ? ਮਤਲਬ ਮੌਸਮ ਠੰਡਾ ਤੁਹਾਡੇ ਵਾਲੀ ਸਾਈਡ।
ਹਾਂਜੀ-ਹਾਂਜੀ, ਠੀਕ ਐ, ਨਈ ਗਰਮੀ ਬੋਤ ਗਰਮੀ ਐ ਜੀ। ਬੋਹਤ ਜਾਦਾ, ਹਾਂਜੀ।
ਬਾਰਸ਼- ਬੁਰਸ਼ ਚੱਲਦੀ ਹੋਨੀ ਤੁਹਾਡੇ ਵਾਲੇ ਸਾਈਡ।
ਨਈ ਬਾਰਿਸ਼ ਨੀ ਐ, ਮੌਸਮ ਬਨਿਆ ਹੋਇਐ, ਬਾਰਿਸ਼ ਦੀ ਬੂੰਦ ਵੀ ਨੀ ਐ।
ਅੱਛਾ-ਅੱਛਾ, ਬਸ ਸਾਡੇ ਵਾਲਾ ਵੀ ਏਈ ਹਾਲ ਹੈ ਸਾਡੇ ਤਰਫ, ਬਾਰਿਸ਼ ਦਾ ਮੌਸਮ ਹੈ ਬਸ। ਬੱਦਲ ਆਦੇਂ ਨੇ, ਬੱਦਲ ਚਲੇ ਜਾਂਦੇ ਨੇ, ਬਸ ਬਾਰਿਸ਼ ਨੀ ਆਂਦੀ।
ਹਾਂਜੀ-ਹਾਂਜੀ।
ਹਾਂਜੀ। ਹੋਰ ਦੱਸੋ ਜੀ, ਸੰਡੇ ਨੂੰ ਘੁੰਮਨ ਵਗੈਰਾ ਨੀ ਜਾਂਦੇ ਕਿਧਰੇ?
ਨਈ ਘੁੰਮ ਕੇ ਆਏ ਆ ਜੀ, ਅਸੀਂ ਤਾਂ ਅੱਜ।
ਅੱਛਾ -ਅੱਛਾ ਘੁੰਮ ਕੇ ਆਏ ਓ, ਸਹੀ ਗੱਲ ਐ, ਸੰਡੇ ਇੰਜੋਏ ਕਰਨ ਦਾ ਬੰਨਦੈ।
ਹਾਂਜੀ।
ਹਾਂਜੀ-ਹਾਂਜੀ, ਬਿਲਕੁਲ।
ਕਿਥੇ ਘੁੰਮ ਕੇ ਆਏ ਅੱਜ?
ਅੱਛੀ ਗੱਲ ਐ, ਘੁੰਮਨਾ ਚਾਈਦਾ। ਇੱਕ ਈ ਤਾਂ ਛੁੱਟੀ ਹੁੰਦੀ ਹੋਨੀ ਹਫ਼ਤੇ 'ਚ ਹੈਨਾ?
ਹਾਂਜੀ। ਸਾਡੇ ਬਸ ਇੱਕੋ ਈ ਛੁੱਟੀ, ਹੈ। ਨਈ-ਨਈ, ਬਿਜਨਸ ਐ ਅਪਨਾ।
ਅੱਛਾ ਬਿਜਨਸ ਐ, ਫਿਰ ਤਾਂ ਠੀਕ ਐ। ਹਾਂਜੀ-ਹਾਂਜੀ। ਠੀਕ ਐ ਫਿਰ ਤਾਂ, ਫਿਰ ਤਾਂ ਜਦ ਮਰਜੀ ਜਾ ਓਦੋਂ ਘੁੰਮਨ ਲਈ, ਸੰਡੇ ਦਾ ਵੇਟ ਕਰਨ ਜ਼ਰੂਰਤ ਨੀ ਹੈਗੀ।
ਨਈ ਸੰਡੇ ਨੂੰ ਵੀ ਕੰਮ ਹੁੰਦਾ। ਤਾਂ ਸੰਡੇ ਜਿਸ ਫਰੀ ਆ ਜੇ, ਤਾਂ ਅੱਜ ਫ੍ਰੀ ਸੀ ਤਾਂ ਚਲੇ ਗਏ। ਨਈ, ਤਾਂ ਸੰਡੇ ਨੂੰ ਵੀ ਬਿਜ਼ੀ ਹੁੰਦੇ ਆ।
ਅੱਛਾ, ਸੰਡੇ ਨੂੰ ਵੀ ਬਿਜ਼ੀ ਹੁੰਦੇ ਆ, ਅੱਛਾ ਜੀ।
ਦੋ ਢਾਈ ਵਜੇ ਤੱਕ
ਅੱਛੀ ਗੱਲ ਐ, ਬਿਜ਼ੀ ਰੈਣਾ ਚਾਈਦਾ ਜੀ ਬੰਦਿਆਂ ਨੂੰ, ਕੰਮ-ਕਾਰ ਵਿਚ। ਸਈ ਗੱਲ ਐ।
ਹਾਂ ਜੀ।
ਔਰ ਦੱਸੋ ਜੀ?
ਹੋਰ ਠੀਕ ਐ ਜੀ
ਅੱਛਾ ਜੀ।
ਹਨ, ਹਾਂਜੀ-ਹਾਂਜੀ, ਤੁਸੀਂ ਨੀ ਗਏ ਅੱਜ ਘੁੰਮਣ?
ਹਾਂਜੀ
ਮੈਂ ਕੇਆ ਤੁਸੀਂ ਨੀ ਗਏ ਅੱਜ ਘੁੰਮਣ?
ਨਾ-ਨਾ, ਅੱਜ ਤੇ ਪਸ ਸੁੱਤੇ ਦੇ ਸੀ ਅੱਜ ਸਵੇਰੇ ਦੇ ਸੁੱਤੇ ਦੇ ਆ, ਬਸ ਹੁਣੇ ਉਠੇਆ ਮੈਂ।
ਅੱਛਾ।
ਹਾਂ, ਅੱਜ ਪੂਰਾ ਦਿਨ ਆਰਾਮ ਈ ਕੀਤਾ ਵੇ, ਬਾਰ ਈ ਨੀ ਨਿਕਲੇ ਕਾਰ ਤੋਂ।
ਠੀਕ ਏ।
ਹਾਂਜੀ-ਹਾਂਜੀ।
ਹਾਂਜੀ, ਚਲੋ ਠੀਕ ਏ। ਹਨ, ਚਲੋ ਠੀਕ ਐ ਜੀ।
ਠੀਕ ਐ ਜੀ।
ਓਕੇ ਜੀ, ਸਤਿ ਸ਼੍ਰੀ ਕਾਲ ਜੀ।
ਹੈਲੋ ਹਾਂਜੀ।
ਹਾਂਜੀ ਬੋਲੋ, ਬਸ ਜੀ ਵਧੀਆ।
ਵਧੀਆ ਵੇ।
ਹਾਂਜੀ-ਹਾਂਜੀ। ਔਰ ਜੀ ਕੋਣ-ਕੋਣ ਐ ਫੈਮਿਲੀ ਚ ਅਪਣੇ?
ਫੈਮਿਲੀ ਸਾਡੀ ਜੁਆਇੰਟ ਫੈਮਿਲੀ ਐ ਜੀ।
ਅੱਛਾ ਜੁਆਇੰਟ ਫੈਮਿਲੀ ਆ, ਅੱਛਾ-ਅੱਛਾ, ਠੀਕੈ-ਠੀਕੈ- ਠੀਕੈ। ਕਾਫ਼ੀ ਵੱਡਾ ਪਰਿਵਾਰ ਹੈਂ?
ਹਾਂਜੀ-ਹਾਂਜੀ ਵੱਡਾ ਪਰਿਵਾਰ ਐ, ਹਾਂਜੀ, ਏਹਨਾਂ ਦੇ ਬੜੇ ਭਾਈ ਸਬ ਐਂ, ਬੱਚੇ ਐ ਭਾਬੀ ਐ, ਮਦਰ ਫਾਦਰ ਐ।
ਅੱਛਾ-ਅੱਛਾ।
ਹਾਂਜੀ।
ਠੀਕੈ, ਵਧੀਆ ਏ ਫਿਰ ਤੇ।
ਹਾਂਜੀ-ਹਾਂਜੀ।
ਰਲ ਮਿਲ ਕੇ ਟੈਮ ਪਾਸ ਹੋ ਜਾਂਦਾ ਹੋਣਾ।
ਹਾਂਜੀ ਟਾਈਮ ਦਾ ਪਤਾ ਈ ਨੀ ਲੱਗਦਾ ਸਾਡੇ ਤਾਂ ਜੀ।
ਹਾਂ ਫੈਮਿਲੀ ਵੱਡੀ ਐ ਨਾ।
ਹਾਂ, ਬਸ ਅੱਜ ਘੁੰਮਣ ਫਿਰਨ ਗਏ ਸੀ ਤਾਂ ਫਿਰ ਆਂਏ ਆਂ ਅਸੀਂ, ਆ ਕੇ ਰੋਟੀ ਰੂਟੀ ਖਾਧੀ ਏ ਤੇ ਰੈਸ ਟ ਕਰਨ ਲੱਗ ਗਏ ਸਾਰੇ ਨੀ ਤਾਂ ਸਾਡੇ ਵੀ ਦਸ ਵੱਜ ਜਾਂਦੇ ਰੋਟੀ ਨੂੰ। ਦਸ ਐਦਾਂ ਹਾਂਜੀ।
ਹਮ ਠੀਕੈ ਫਿਰ ਤਾਂ, ਅੱਛੀ ਗੱਲ ਐ।
ਹੋਰ ਥਾਡੇ ਮਦਰ ਫਾਦਰ
ਹਾਂਜੀ ਮੰਮੀ ਡੈਡੀ ਨੇ ਤੇ ਦੋ ਭਾਈ ਨੇ, ਇੱਕ ਸਿਸਟਰ ਐ।
ਅੱਛਾ ਜੀ।
ਹਾਂਜੀ-ਹਾਂਜੀ।
ਠੀ, ਠੀ
ਹਾਂਜੀ-ਹਾਂ, ਛੋਟੀ ਜੀ ਫੈਮਿਲੀ ਸਾਡੀ।
ਅੱਛਾ, ਨਈ ਸਾਡੀ ਤਾਂ ਵੱਡਾ ਪਰਿਵਾਰ ਐ ਜੀ।
ਹਾਂਜੀ-ਹਾਂਜੀ।
ਏ ਤਿੰਨ ਪਰਾ ਯਾ
ਅੱਛਾ ਤਿੰਨ ਪਰਾ ਨੇ‌ ਐ।
ਹਾਂਜੀ, ਛੋਟਾ ਸਾਡਾ ਨਈਂ ਛੋਟਾ ਸਾਡਾ ਜੋਬ ਕਰਦਾ।
ਅੱਛਾ ਜੀ।
ਹਾਂਜੀ, ਓ ਗੁੜ ਗੁੜਗਾਓਂ ਰੈਂਦਾ ਓ
ਚਲੋ ਅੱਛੀ ਗੱਲ ਐ, ਜੋਬ ਵਾਲਾ ਵੀ ਹੋਣਾ ਚਾਈਦਾ ਨਾ। ਸਈ ਗੱਲ ਐ।
ਚਲੋ ਠੀ ਠੀ ਠੀਕ ਐ ਜੀ ਹਾਂਜੀ ਸਾਸ ਸ੍ਰੀ ਕਾਲ ਜੀ-ਸਾਸ ਸ਼੍ਰੀ ਕਾਲ ਠੀਕ ਓਕੇ। ਹੋਗੇ ਦੱਸ-ਵੀ।